ਉਹ
ਹੈਲੋ!
ਹਾਂਜੀ, ਸਤਿ ਸ਼੍ਰੀ ਅਕਾਲ, ਦੀਦੀ।
ਸਤਿ ਸ੍ਰੀ ਅਕਾਲ, ਕਿੱਦਾਂ ਜੀ?
ਹਾਂਜੀ! ਵਧੀਆ। ਤੁਸੀਂ ਦੱਸੋ?
ਵਧੀਆ ਜੀ ਵਧਇਆ
ਹਾਂਜੀ! ਬਸ ਬੈਠੇ ਸੀ। ਤੁਸੀਂ? ਬੈਹਠੇ ਹੀ ਟੀਵੀ ਦੇਖ ਰਹੇ ਸੀ। ਵੋਚਿੰਗ ਫਿਲਮਾਂ,
ਅੱਛਾ! ਅੱਛਾ! ਟੀਵੀ ਦੇਖ ਰਹੇ ਸੀ। ਅੱਛਾ! ਮੂਵੀ ਦੇਖਣਾ ਪਸੰਦ ਹੈ। ਤੁਹਾਨੂੰ?
ਹਾਂਜੀ! ਇੰਨਾ ਨੀ ਕਦੀ - ਕਦੀ ਕੋਈ ਵਧੀਆ ਮੂਵੀ ਆਜੇ ਤਾਂ ਵੇਖ ਲੈਨੇ ਆ।
ਅੱਛਾ ਜੀ! ਠੀਕ ਹੈ ਜੀ! ਠੀਕ ਏ! ਤੇ ਕਿਹੜੀ ਮੂਵੀ ਮਤਲਬ ਕਿ ਹਿੰਦੀ ਜਾਂ ਪੰਜਾਬੀ।
ਅ ਪੰਜਾਬੀ ਵੇਖਣਾ ਜ਼ਿਆਦਾਤਰ ਤੇ, ਹਿੰਦੀ ਤਾਂ ਪਾਪਾ ਲੋਕ ਵਗੈਰਾ ਵੇਖਦੇ ਨੇ, ਕਦੀ-ਕਦੀ ਅਸੀਂ ਵੇਖ ਲੈਂਦੇ ਹਾਂ। ਫਿਰ ਪਾਪਾ ਨਾਲ ਬਹਿ ਕੇ,
ਹਾਂ! ਸਹੀ ਗੱਲ ਹੈ, ਕਿਉਂਕਿ ਨਾ ਪਾਪਾ ਹੋਰੇ ਨਾ ਜਿਵੇਂ ਦੇਖਦੇ ਨੇ ਨਾ ਮੂਵੀਜ਼। ਮੇਰੇ ਜੋ ਪਾਪਾ ਏ ਨਾ, ਮੇਰੇ ਪਾਪਾ ਨਾ ਜ਼ਿਆਦਾਤਰ ਦੇਖਦੇ ਨੇ, ਸਾਊਥ ਇੰਡੀਅਨ ਮੂਵੀ, ਉਹਨਾ ਨੂੰ ਬਹੁਤ ਪਸੰਦ ਹੈ। ਸਾਊਥ ਇੰਡੀਅਨ ਮੂਵੀਜ਼। ਉਹਨਾ ਨੂੰ ਬੜੀ ਪਸੰਦ ਏ, ਸਾਊਥ ਇੰਡੀਅਨ ਮੂਵੀਜ਼। ਉਹ ਡੇਲੀ ਉਹਨਾਂ ਨੇ ਸਾਊਥ ਇੰਡੀਅਨ ਮੂਵੀ ਕੋਈ ਨਾ ਕੋਈ ਆ ਹੀ ਜਾਂਦੀ ਹੈ। ਕੇਬਲ ਤੇ, ਤੇ ਉਹਨਾ ਨੇ ਦੇਖਣੀ ਏ, ਕਿਉਂਕਿ ਉਹ ਨਾ ਫੋਨ ਬਹੁਤ ਘੱਟ, ਚਲਾਉਦੇ ਨੇ, ਫੋਨ ਦਾ ਮਤਲਬ ਕਿ ਇੰਨਾ ਨੀ ਆ ਉਹਨਾਂ ਨੂੰ, ਉਹ ਫੋਨ ਬਹੁਤ ਘੱਟ ਚਲਾਦੇ ਨੇ, ਬਹੁਤ ਜ਼ਿਆਦਾ।
ਹਾਂਜੀ!
ਤੇ, ਉਹਨਾਂ ਨੂੰ ਟੀਵੀ ਦਾ ਬਹੁਤ ਸ਼ੌਕ ਏ।
ਹਾਂਜੀ! ਸਹੀ ਗੱਲ।
ਹਾਂਜੀ! ਹਾਂ!
ਉਹ ਤਾਂ ਹੈ ਜੀ, ਜਿਵੇਂ ਤੁਸੀਂ ਫਿਲਮ ਕੋਈ ਵੀ ਵੇਖਦਾ ਆ, ਤੇ ਲਗਾਤਾਰ ਦੋ ਤਿੰਨ ਘੰਟੇ ਸਕਰੀਨ ਨੂੰ ਵੇਖਣੇ ਆ ਮਤਲਬ ਕਿ, ਐਵੇਂ ਦੋ ਤਿੰਨ ਘੰਟੇ ਬੀਤ ਜਾਂਦੇ ਆ, ਇੱਕ ਫਿਲਮ ਵਿੱਚ। ਪਤਾ ਹੀ ਨੀ ਲੱਗਦਾ। ਇਵੇਂ ਪਲਕ, ਜਪਕਣ ਲੱਗ ਜਾਂਦੀ ਆ, ਜਿਵੇਂ ਅੱਖਾਂ ਵਿਚ ਸੂਖਾ ਪਨ ਤੇ ਥਕਾਨ ਹੋ ਜਾਂਦੀ ਆ।
ਥਕਾਨ ਹੋ ਜਾਂਦੀ ਏ। ਦੇਖੋ ਵੀ ਅਸੀ ਅਗਰ ਹੁਣ ਨਾ ਇੱਕੋ ਦਮ ਮਤਲਬ ਕਿ ਨੋਨ ਸਟੋਪ ਬਿਨਾਂ ਮਤਲਬ ਦੇਖ ਰੇ ਆ ਨਾ ਤਿੰਨ ਘੰਟੇ, ਉਹ ਗਲਤ ਏ, ਦੇਖੋ ਹੁਣ ਏ ਫੋਨ ਹੈ। ਫੋਨ ਨੂੰ ਅਸੀਂ ਇੱਕ ਘੰਟਾ ਚਲਾਵਾਂਗੇ ਦੋ ਚਲਾਵਾਂਗੇ। ਦਿਨ ਚਲਾਵਾਂਗੇ ਤੇ, ਉਹ ਤੁਹਾਨੂੰ ਪਤਾ ਉਹ ਸਾਡੇ ਬਿਲਕੁਲ ਹਾਂ। ਸਾਡੇ ਕੋਲ ਹੈ ਫੋਨ ਬਿਲਕੁਲ ਆਇਆ
ਹਾਂਜੀ! ਸਹੀ ਗੱਲ ਏ।
ਉਹ ਅਸੀਂ ਫਿਰ ਦੇਖ ਰਹੇ ਹਾਂ ਹੁਣ ਉਹ ਹਾਂਜੀ ਹਾਂਜੀ ਹੁਣ ਟੀ ਵੀ ਚ ਅਸੀਂ ਮੂਵੀ ਨਹੀਂ ਦੇਖ ਸਕਦੇ ਦੇਖੋ ਉਹ ਸੋਰੀ ਫੋਨ ਦੇ ਵਿੱਚ ਅਸੀਂ ਮੂਵੀ ਨਹੀਂ ਦੇਖ ਸਕਦੇ ਕਿਉਂ ਕਿਉਂਕਿ ਉਹ ਤਿੰਨ ਘੰਟੇ ਤੇ ਅਸੀਂ ਲਗਾਤਾਰ ਇੱਕ ਸਕਰੀਨ ਨੂੰ ਆਪਣੇ ਬਿਲਕੁਲ ਅੱਖਾਂ ਦੇ ਕੋਲ ਦੇਖ ਰਹੇ ਹਾਂ ਤੇ ਉਹ ਸਾਨੂੰ ਕਿੰਨਾ ਜ਼ਿਆਦਾ ਨੁਕਸਾਨ ਦੇ ਰਹੀ ਹੈ ਟੀਵੀ ਚ ਅਸੀਂ ਦੇਖ ਸਕਦੇ ਹਾਂ ਹਾਂ ਜਿਵੇਂ ਟੀ ਵੀ ਚ ਅਸੀਂ ਨਾਲ ਨਾਲ ਕਿੰਨੇ ਕੰਮ ਵੀ ਕਰ ਰਹੇ ਆ ਟੀ ਵੀ ਨਾਲੇ ਸਾਡੇ ਤੋਂ ਕਿੰਨਾ ਦੂਰ ਹੈ ਤੇ ਟੀ ਵੀ ਦੇਖਦੇ ਦੇਖਦੇ ਅਸੀਂ ਨਾਲ ਨਾਲ ਹੋਰ ਕੰਮ ਵੀ ਕਰਦੇ ਨੇ ਟੀਵ ਚ ਐਡ ਵੀ ਆਉਂਦੀ ਹੈ ਤੇ ਤਾਂ ਵੀ ਅਸੀਂ ਰੁਕ ਜਾਂਦੇ ਹਾਂ ਚਲੋ ਐਡ ਆ ਰਹੀ ਏ ਕੰਮ ਖ਼ਤਮ ਕਰ ਆਹੀਏ ਹਾਂ ਤੇ ਇਹ ਦੇਖੋ ਇਹਦੇ ਚ ਬੜਾ ਫ਼ਰਕ ਹੈ ਕਿ ਅਸੀਂ ਫੋਨ ਦੇ ਵਿੱਚ ਅਗਰ ਮੂਵੀ ਦੇਖਦੇ ਹਾਂ ਤੇ ਕਿੰਨੇ ਨੁਕਸਾਨ ਐ ਤੇ ਟੀਵੀ ਚ ਅਸੀਂ ਅਗਰ ਕੋਈ ਮੂਵੀ ਜਾਂ ਫਿਲਮ ਕੋਈ ਦੇਖ ਰਿਹਾ ਤੇ ਕਿੰਨੇ, ਸਾਨੂੰ ਫ਼ਾਇਦੇ ਏ ਤੇ ਨੁਕਸਾਨ ਨੀ ਏ ਟੀਵੀ ਚ ਦੇਖਣਾ ਨਾ ਫਿਲਮ। ਔਰ! ਸਾਨੂੰ ਮਤਲਬ ਵੇਖ ਦੇਖਿਆ ਜਾਏ ਤੇ ਸਾਨੂੰ ਫੋਨ ਚ ਘੱਟ ਤੇ ਟੀਵੀ ਚ ਜ਼ਿਆਦਾ ਦੇਖਣੇ ਚਾਹੀਦੀਆ।
ਹਾਂਜੀ ਸਹੀ ਗੱਲ ਹੈ ਜੀ ਬਿਲਕੁਲ ਸਹੀ
ਹੋ ਜਾਂਦਾ ਸਕਰੀਨ ਦਾ ਡਿਸਟਐਸ ਹੋ ਜਾਂਦਾ ਕਿ ਸਾਡੇ ਕੋਲ ਸਕਰੀਨ ਕਿੰਨੀ ਦੂਰ ਹੈ ਤੇ ਇੱਕ ਹੋ ਜਾਂਦਾ ਕਿ ਅਸੀਂ ਫੋਨ ਦੇ ਵਿੱਚ ਅਗਰ ਦੇਖੇ ਰੇ ਫੋਨ ਤੇ ਬਿਲਕੁਲ ਸਾਡੇ ਕੋਲ ਹੀ ਹੈ ਉਹਨੂੰ ਤੇ ਆਪਾਂ ਦੂਰ ਨੀ ਕਰ ਸਕਦੇ ਅਗਰ ਉਹਨੂੰ ਆਪਾਂ ਦੂਰ ਰੱਖਾਂਗੇ ਤੇ ਉਹ ਸਾਨੂੰ ਮੂਵੀ ਨੀ ਦਿਖਣੀ
ਹਾਂਜੀ ਸਹੀ ਗੱਲ ਜਿਵੇਂ ਕਈ ਭਾਵੇਂ ਤੁਸੀਂ ਫੋਨ ਵਿਚ ਦੇਖਲੋ ਭਾਵੇਂ ਤੁਸੀਂ ਟੀਵੀ ਚ ਦੇਖਲੋ ਕਈ ਮਾਨਸਿਕ ਪ੍ਰਭਾਵ ਪੈਂਦੇ ਆ ਜਿਵੇਂ ਕਿ ਫਿਲਮਾਂ ਦੇਖ ਰਹੇ ਹੋ ਤੁਸੀਂ ਇੱਕ ਲੰਬੀ ਕਹਾਣੀ ਦੇਖ ਦੇਖ ਰਹੇ ਹੋ ਕੋਈ ਲੰਬੀ ਫਿਲਮ ਦੇਖ ਰਹੇ ਹੋ ਤੇ ਇੱਕ ਜਗ੍ਹਾ ਟਿਕਾਣ ਦੀ ਆਦਤ ਹੋ ਜਾਂਦੀ ਆ ਇੱਕ ਜਗ੍ਹਾ ਫੋਕ ਜ਼ ਹੋ ਜਾਂਦਾ ਆ ਤੇ ਇਵੇਂ ਹਾਂਜੀ ਇਵੇਂ ਅਸੀਂ ਧਰੀਏ ਨੂੰ ਬਣਾਉਂਦੇ ਹਾਂ ਆਪਣੇ ਧਰਿਏ ਨੂੰ ਬਈ ਲਾਈਕ ਅਗਲਾ ਸੀਨ ਆ ਅਗਲਾ ਸੀਨ ਕੀ ਆ
ਉਹ ਹੁਣ ਹੋ ਜਾਂਦਾ ਨਾ ਸਸਪੈਂਸ ਉਂਦਾ ਜਿਵੇਂ ਫਿਲਮ ਦੇ ਵਿੱਚ ਅਸੀਂ ਫਿਲਮ ਦੇਖ ਰਹੇ ਹਾਂ ਉਹਦੇ ਚ ਸਸਪੈਨਸ ਆਉਂਦਾ ਹੈ ਕਿ ਹੁਣ ਕੀ ਹੋਏਗਾ ਅੱਛਾ ਇਹ ਹੋ ਗਿਆ ਅੱਛਾ ਹੁਣ ਕੀ ਹੋਏਗਾ ਤੇ ਇਕੋ ਦਮ ਵਿੱਚ ਐਡ ਆ ਜਾਂਦੀ ਮਸ਼ਹੂਰੀਆਂ ਜਿਹਨੂੰ ਕਹਿੰਦੇ ਨੇ ਹਿੰਦੀ ਚ ਤੇ ਮਸ਼ਹੂਰੀ ਆ ਜਾਂਦੀ ਹੈ ਤੇ ਫੇਿਰ ਅਸੀਂ ਉਹਨੂੰ ਫਿਰ ਅਸੀਂ ਬ੍ਰੇਕ ਲੈ ਲੈਂਦੇ ਹਾਂ ਬਟ ਸਾਨੂੰ ਅੰਦਰੋਂ ਦੀ ਇੱਕ ਉੁਤਸੂਕਤਾ ਉੁਤਸੂਕ ਤਾ ਜਿ ਹੁੰਦੀ ਹੈ ਕਿ ਦੇਖੀਏ ਤੇ ਸਹੀ ਇਸ ਤੋਂ ਬਾਅਦ ਹੋਣਾ ਕੀ ਇਹ ਨਹੀਂ ਅਸੀਂ ਟੀ ਵੀ ਨਹੀਂ ਛੱਡ ਸਕਦੇ ਅਸੀਂ ਦੇਖਣੀ ਆ ਮੂਵੀ ਪੂਰੀ ਵੀ ਦੇਖਣਾ ਚਾਹੁੰਦੇ ਆ ਹੁਣ ਇਹ ਮਸ਼ਹੂਰੀ ਤੋਂ ਬਾਅਦ ਕੀ ਸੀਨ ਆਏਗਾ
ਸਹੀ ਗੱਲ ਏ ਜਿਵੇਂ ਫਿਲਮਾਂ ਵੇਖਲੋ ਤੁਸੀਂ
ਹਾਂ ਹਾਂਜੀ
ਹਾਂਜੀ ਜਿਵੇਂ ਫਿਲਮਾਂ ਵੇਖ ਲੋ ਦਿਮਾਗ ਇੱਕ ਪਾਸੇ ਟਿੱਕ ਜਾਂਦਾ ਆ ਫ਼ਿਲਮਾਂ ਵਿੱਚ ਬਾਕੀ ਅਗਰ ਸ਼ੋਰਟਸ ਜਾਂ ਰੀਲਸ ਵੇਖ ਕੀਏ ਫੋਨ ਵਿੱਚ ਤੇ ਉਹ ਪੰਦਰਾਂ ਤ੍ਰੀਹ ਸੈਕਿੰਡ ਦੀ ਰੀਲ ਆਂਦੀ ਆ ਤੇ ਪੰਦਰਾਂ ਤ੍ਰੀਹ ਸੈਕਿੰਡ ਵਿਚ ਵੀ ਦੀ ਉਹ ਦੇਖਣ ਨਾਲ ਦਿਮਾਗ ਵਿਚ ਡੋਪਾ ਮਾਈਨ ਮਤਲਬ ਕਿ ਬਹੁਤ ਚਿੜ ਚਿੜਪਨ ਆ ਜਾਂਦਾ ਆ ਬਈ ਅਲੱਗ ਅਲੱਗ ਰੀਲਾਂ ਵੇਖਣੀਆਂ ਪੰਦਰਾਂ ਤੀਹ ਸੈਕਿੰਡ ਤੱਕ ਹਾਂਜੀ
ਤੇ ਹੁਣ ਦੇਖੋ ਹੁਣ ਅਸੀਂ ਫੋਨ ਅਗਰ ਦੇਖ ਰਹੇ ਹਾਂ ਤੇ ਹੁਣ ਅਗਰ ਰੀਲਸ ਸਕੋਲ ਕਰ ਰਿਹਾ ਉੱਪਰ ਕਰ ਰਹੇ ਹਾਂ ਦੇਖੀ ਜਾ ਰਿਹਾ ਦੇਖ਼ੀ
ਹਾਂਜੀ
ਤੇ ਹੁਣ ਦੇਖੋ ਕਿੰਨਾ ਅ ਅਲੱਗ -ਅਲੱਗ ਤਰ੍ਹਾਂ ਦੀ ਹੁਣ ਸਾਹਮਣੇ ਆ ਰਹੀਆਂ। ਸਾਡੇ ਅਹ ਜੋ ਰੀਲਸ ਹੈ ਕੁਛ ਮੋਟੀਵੇਟ ਕਰਨ ਵਾਲੀਆਂ ਕੁਛ ਮਤਲਬ ਕਿ ਐਸੀਆਂ ਨਹੀ। ਕਿ ਜੋ ਅਸੀਂ ਦੇਖਣਾ ਵੀ ਨਹੀਂੀ ਚਾਹੁੰਦੇ ਹੁਣ ਦੇਖੋ ਨਾ ਅਗਰ ਅਸੀਂ ਰੀਲਸ ਦੇਖਦੇ ਜਾ ਰਹੇ ਹਾਂ ਦੇਖ ਦੇਖਦੇ ਜਾ ਰਹੇ ਹਾਂ ਤੇ ਕੀ ਕਹਿੰਦੇ ਨੇ ਕੋਈ ਪੋਜੀਟਿਵ ਵੈ ਵਾਲੀ ਹੁੰਦੀ ਹੈ ਕੋਈ ਨੈਗੇਟਿਵ ਤੇਵਿਟ ਵਾਲੀ ਹੁੰਦੀ ਹੈ ਕੋਈ ਐਵੇਂ ਹੁੰਦੀ ਹੈ ਕੇ ਸਾਨੂੰ ਦਿਮਾਗ ਇੱਕੋਦਮ ਪਤਲ ਕਰ ਦਿੰਦੀ ਕਿ ਹਾਂ ਇਹ ਦੁਨੀਆਂ ਚ ਇਹ ਵੀ ਹੋ ਰਿਹਾ ਹੈ। ਸਾਨੂੰ ਤੇ ਪਤਾ ਹੀ ਨਹੀਂ ਘਰ ਬੈਠਿਆਂ ਨੂੰ
ਹਾਂਜੀ ਸਹੀ ਗੱਲ ਆ
ਤੇਨੂੰ ਮਿਲਨਾ ਏ, ਕਿੰਨਾ ਕੁਛ ਸਮਝਣ ਨੂੰ ਮਿਲਦਾ ਬੱਚੇ ਨੂੰ ਬੱਚਿਆਂ ਦੇ ਹੱਥ ਚ ਅਗਰ ਤੁਸੀਂ ਦੇ ਦੋ ਫੋਨ ਤੁਸੀਂ ਦੇਖੋਗੇ ਬੱਚੇ ਨੂੰ ਤੁਸੀਂ ਕਿੰਨੀ ਦੇਰ ਕਿ ਨਾ ਬੱਚਾ ਅਹ ਪੜ੍ਹੇ ਪੜ੍ਹਾਈ ਵੀ ਨਾ ਰਹਿ ਜਾਏਗਾ। ਰੋਟੀ ਬਿਨਾ ਰਹਿ ਜਾਏਗਾ ਲੇਕਿਨ ਜਦ ਉਹਦੇ ਹੱਥ 'ਚ ਫੋਨ ਹੋਏਗਾ।
ਹਾਂਜੀ ਫੋਨ ਬਿਨਾ ਨਾ ਰਹੇ ਸਹੀ ਗੱਲ ਆ। ਉਹ ਸੁਣਦਾ ਹੀ ਨਹੀਂ ਫੇਰ ਕਿਸੇ ਦੀ
ਕਿਸੇ ਦੀ ਨੀ ਸੁਣਦਾ। ਤੇ ਅਗਰ ਉਹੀ ਅਸੀਂ ਉਹਨੂੰ ਹਾਂ ਅਗਰ ਅਸੀਂ ਉਹੀ ਉਹਨੂੰ ਹੋਰ ਟੀਵੀ 'ਚ ਦਿਖਾ ਰਹੇ ਹ ਕੁਛ ਤੇ ਉਹਨੂੰ ਥੋੜ੍ਹਾ ਹੋਏਗਾ ਕਿ ਹਾਂ ਮੈਂ ਟੀ ਵੀ ਦੇਖ ਰਿਹਾ। ਟੀਵੀ 'ਚ ਕਦੀ ਵੜੇਗਾ ਨੀ ਫਿਕਸ ਨਹੀਂ ਹੋਏਗਾ। ਹੂੰ ਥੋੜ੍ਹਾ ਇੱਧਰ ਉਧਰ ਵੀ ਦੇਖੇਗਾ ਲੇਕਿਨ ਅਗਰ ਤੁਸੀਂ ਫੋਨ ਦੇ ਰਹੇ ਹੋ ਨਾ। ਤੇ ਉਹ ਫੋਨ ਦੇ ਵਿੱਚ ਹੀ ਵੜਿਆ ਰਹੇਗਾ ਉਹ ਕਦੇ ਉਹ ਬਿਲਕੁਲ ਫਿਕਸ ਹੋ ਜਾਂਦਾ ਹੈ।
ਹਾਂਜੀ ਮਤਲਬ ਦੋਨੋ ਹੀ ਮਾਮਲਿਆਂ 'ਚ ਭਾਵੇਂ ਟੀ-ਵੀ ਹੋਵੇ ਭਾਵੇਂ ਫੋਨ ਹੋਵੇ। ਬਈ ਅਸੀਂ ਲਗਾਤਾਰ ਗਰਦਨ ਝੁਕਾ ਕੇ ਵੇਖਦੇ ਰਹਿੰਦੇ ਹਾਂ ਇਹਦੇ ਨਾਲ ਸਾਡੀ ਗਰਦਾਂ ਨੂੰ ਜਾਂ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਹੋ ਜਾਂਦਾ ਆ। ਲੇਟ ਕੇ ਫੋਨ ਵੇਖਣੇ ਆ ਅੱਖਾਂ ਨੂੰ ਅੱਖਾਂ ਦੀ ਫੋਕ ਲੈਂਸ ਨੂੰ ਬਹੁਤ ਖ਼ਰਾਬ ਹੁੰਦਾ ਆ ਦੂਰ ਤੋਂ ਫੇਰ ਅਸੀਂ ਵੇਖ ਨੀ ਪਾਉਂਦੇ ਦੂਰ ਦਾ ਫੇਰ ਚਸ਼ਮੇ ਲੱਗਦੇ ਆ।
ਹੂੰ ਇਹ ਤੇ ਤੁਸੀਂ ਦੇਖ ਸਕਦੇ ਹੋ ਨਿੱਕੇ- ਨਿੱਕੇ ਛੋਟੇ -ਛੋਟੇ ਬੱਚਿਆਂ ਨੂੰ ਉਹ ਲੱਗੇ ਹੋਏ।
ਹਾਂਜੀ- ਹਾਂਜੀ ਨਿੱਕੇ -ਨਿੱਕੇ ਬੱਚਿਆਂ ਨੂੰ ਜਲਦੀ ਅਸਰ ਕਰਦਾ ਆ। ਹਾਂਜੀ ਇਸ ਲਈਏ ਇਹ ਨਾ ਵੇਖੋ ਬਈ ਐ ਨੀ ਬਈ ਨਾ ਵੇਖੋ ਬਈ ਇਹਨਾਂ 'ਚ ਸੁਰੱਖਸ਼ਿਤ ਟਿਪਸ ਹੁੰਦੇ ਆ ਬਹੁਤ ਜਿਵੇਂ ਕਿ ਬਹੁਤ ਧਿਆਨ ਅਲੇ ਤੇ ਟਿਪਸ ਹੁੰਦੇ ਆ ਜਿਵੇਂ ਕਿ ਹਰ ਵੀਹ ਮਿੰਨਟ ਇਚ ਯਾਨੀ ਕਿ ਵੀਹ ਸਹੀ ਮਤਲਬ ਦੂਰਾ ਦੂਰੀ ਬਣਾਈ ਰੱਖੋ ਵੀਹ ਸੈ ਆਸਤੇ ਵੇਖੋ ਖਾਲੀ ਕੋਈ ਰੀਲ ਬਰਾਈਟਨੈਸ ਹੋਜੇ ਜਿਵੇਂ
ਚਲੋ ਵੀ ਤੁਸੀਂ ਦੇ ਰਹੇ ਹੋ ਫੋਨ ਤਾਂ ਵੀ ਤੇ ਅਗਰ ਖੁਦ ਵੀ 'ਚ ਚਲਾ ਰਹੇ ਹੋ ਤਾਂ ਵੀ ਥੋੜੇ ਟਾਈਮਿੰਗ ਦਾ ਉਹ ਰੱਖੋ। ਤੇ ਕੀ ਕਹਿੰਦੇ ਨਾ ਭਾਵੇਂ ਤੁਸੀਂ ਬੱਚੇ ਨੂੰ ਦੇ ਰਹੇ ਹੋ ਫੋਨ ਤੇ ਭਾਵੇਂ ਤੁਸੀਂ ਆਪ ਚਲਾ ਰਹੇ ਓ। ਤੁਸੀਂ ਇੱਕ ਟਾਈਮਿੰਗ ਰੱਖੋ ਕਿ ਇੰ ਟਾਈਮ ਤੱਕ ਮੈਂ ਬੱਚੇ ਨੂੰ ਫੋਨ ਦੇਣਾ ਇੰਨੇ ਟਾਈਮ ਤੱਕ ਟੀ ਵੀ ਦੇਖਣਾ।
ਹਾਂਜੀ ਹੁਣ ਤੁਸੀਂ ਕੋਈ ਚੈਟਿੰਗ ਕਰਦੇ ਆ ਫੋਨ ਦੀ ਗੱਲ ਕਰ ਲਓ ਚੈਟਿੰਗ ਹੁੰਦੀ ਆ ਜਿਵੇਂ ਫੋਨ ਉਹਦੇ 'ਚ ਬੜਾ ਫੋਕਸ ਲਾਦੇ ਆ ਕਈ ਲੋਕੀ ਇਵੇਂ ਹੀ ਲੱ ਗੇ ਰਹੇਗੇ ਕਿਸੇ ਦੀ ਗੱਲ ਆਏਗੀ ਮਤਲਬ ਕਿ ਅੰਦਰੋਂ ਦੀ ਵੇਂ ਮਤਲਬ ਖੁਸ਼ੀ ਚੜ੍ਹ ਜਾਂਦੀ ਏ।
ਖੁਸ਼ੀ ਕਰ ਜਾਂਦੀ ਹਾਂ ਹਾਂਜੀ- ਹਾਂਜੀ ਹ
ਬ ਅੰਧੇਰੇ ਕਮਰੇ 'ਚ ਤੇਜ਼ ਬਰਾਈਟਨੈਸ ਨਾਲ ਕਦੀ ਨਾ ਵੇਖੋ। ਫੋਨ ਪੂਰਾ ਅੰਧੇਰਾ ਹੋਵੇ ਬਰਾਈਟਨੈਸ ਫੁਲ ਹੋਵੇ।
ਹਾਂ ਹੁਣ ਦੇਖੋ ਹੁਣ ਹੋਮਵਰਕ ਵੀ ਏਨਾ ਹੋਮਵਰਕ ਆ ਰਹੇ ਨੇ ਬੱਚਿਆਂ ਦੇ, ਤੇ ਹੋਮਵਰਕ ਵੀ ਔ ਨੂ ਫੋਨ ਚ ਆ ਰਹੇ। ਹੁਣ ਸਕੂਲ ਵਾਲੇ ਕੀ ਕਰਦੇ ਪਏ ਨੇ ਫੋਨ 'ਚ ਹੋਮਵਰਕ ਭੇਜਦੇ ਨੇ ਹੁਣ ਪਹਿਲੇ ਡਾਇਰੀਆਂ
ਹਾਂਜੀ
ਹਾਂਜੀ ਸਹੀ ਗੱਲ ਏ।
ਜਦੋਂ ਵੀ ਜਿੰਨਾ ਵੀ ਮੰਨਦੇ ਹੁਣ ਮੇਰੇ ਬੇਟੇ ਦਾ ਹੋਮਵਰਕ ਆਉਂਦਾ ਨਾ ਸਾਰਾ ਫੋਨ ਦੇ ਵਿੱਚ ਆਂਦਾ।
ਹਾਂਜੀ ਸਹੀ ਗੱਲ ਜੀ।
ਰੁੰਮ ਚ ਫੋਨ ਐ ਦੇ। ਹੁਣ ਇੱਕ ਇੱਕ ਚੀਜ਼ ਇਹਨੂੰ ਦਿਖਾਈ ਦੀ ਹੈ, ਹਰ ਇੱਕ ਚੀਜ਼ ਉਹਦੇ ਚ ਡਰਾਇੰਗ ਵੀ ਭੇਜਦੇ ਨੇ। ਉਹਦੇ ਚ ਲਿਖਣ ਦਾ ਵੀ ਭੇਜਦੇ ਨੇ, ਉਹਦੇ ਚ ਸੁਣਨ ਦਾ ਵੀ ਭੇਜਦੇ ਨੇ, ਸਾਰਾ ਭੇਜਦੇ ਏ ਹੋਮਵਰਕ, ਉਹਦੇ ਵਿੱਚ ਫੋਨ ਚ।
ਹਾਂਜੀ ਸਹੀ ਗੱਲ ਹੈ, ਫੋਨ ਔਰ ਟੀਵੀ ਚ ਕਈ ਫ਼ਰਕ ਆ, ਟੀ ਵੀ ਅਸੀਂ ਮਨੋਰੰਜਨ ਵਾਸਤੇ ਵੇਖਣੇ ਆਂ। ਕੋਈ ਫਿਲਮ ਵਗੈਰਾ ਵੇਖਣੇ ਆ ਕੋਈ ਵਧੀਆ ਲੱਗਦੀ ਆ ਨਾਟਕ ਨਾਟਕ ਵਗੈਰਾ ਵੇਖਣੇ ਆ, ਕੁਛ ਸੀਰੀਜ਼ ਵੇਖਣੇ ਆ, ਤੇ ਬਾਕੀ ਫੋਨ ਹੋ ਗਿਆ, ਕੁਛ ਸੋਸ਼ਲ ਮੀਡੀਆ ਵਾਸਤੇ, ਕੋਈ ਮੈਸੇਜ ਭੇਜਣ ਵਾਸਤੇ, ਗੱਲਾਂ ਵਾਸਤੇ ਤੇ ਕੋਲਿੰਗ ਵਾਸਤੇ, ਇਹ ਸਭ ਹੋ ਗਿਆ, ਹਾਂਜੀ ਜਾਣਨ ਵਾਸਤੇ, ਦੁਨੀਆਂ ਚ ਕੀ ਹੋ ਰਿਹਾ ਵਾ।
ਕੀ ਹੋ ਪੜੇ, ਕਿਉਂਕਿ ਦੇਖੋ ਮੈਂ ਤੁਹਾਨੂੰ ਜਿਦਾਂ ਪਹਿਲੇ ਵੀ ਸਾਡੀ ਗੱਲ ਹੋਈ ਸੀ ਇੱਕ ਵਾਰੀ, ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਨਿਊਜ਼ ਪਰ ਸਾਡੀ ਜ਼ਿੰਦਗੀ ਚ ਕਿੰਨੇ ਗਾਇਬ ਹੋ ਗਏ, ਬਿਲਕੁਲ ਹੀ
ਹਾਂਜੀ ਸਹੀ ਗੱਲ
ਕਿਉਂ ਹੋਏ ਨੇ ਫੋਨ ਦੇ ਕਾਰਨ ਇੱਕ, ਇੱਕ ਮਤਲਬ ਕਿ ਫੋਨ ਦੇ ਕਾਰਨ ਗਾਇਬ ਹੋਏ
ਹਾਂਜੀ
ਉਹੀ ਨਾ ਤੇ, ਬੜਾ ਫ਼ਰਕ ਅੱਜ ਦੀ ਡੇਟ ਵਿੱਚ, ਫੋਨ ਨੇ, ਟੀ ਵੀ ਨੇ, ਬਹੁਤ ਫਰਕ ਪਾ ਦਿੱਤਾ ਨਾ।
ਹਾਂਜੀ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਬਸ ਜੀ, ਟੈਕਨੋਲੋਜੀ ਵਧਦੀ ਪਈ ਐ। ਅਹ ਚੱਲਦਾ ਪਿਆ ਫਿਊਚਰ ਇਚ ਫਿਊਚਰ ਇਚ ਬਹੁਤ, ਉਹ ਆ ਰਿਹਾ ਵਾ
ਬੜਾ ਕੁਛ ਆ ਗਿਆ, ਸਾਨੂੰ ਤੇ ਹਾਲੇੇ ਕੁਛ ਐਸੀ ਚੀਜ਼ਾਂ ਤੇ ਪਤਾ ਵੀ ਨਹੀਂ।
ਹਾਂਜੀ, ਸਹੀ ਗੱਲ ਏ, ਸਹੀ ਗੱਲ ਬਈ ਸਾਡਡੀ ਸਿਟੀ ਚ ਨੀ ਇੰਨਾ ਕੁੱਛ ਪਤਾ ਲੱਗਿਆ, ਨਾ ਬਈ ਅਸੀਂ ਕੋਈ ਸ਼ਹਿਰ ਤੇ ਵੇਖੀਏ ਨਾ, ਤੇ ਬਹੁਤ ਅੱਗੇ ਆ ਉਹ ਹਾਂਜੀ।
ਗੱਲ ਏ, ਸਾਡਾ ਸ਼ਹਿਰ ਨਾ ਫੋਲੋ ਕਰ ਰਿਹਾ ਹਾਲੇ, ਵੱਡੇ ਸ਼ਹਿਰਾਂ ਨੂੰ ਫੋਲੋ ਕਰ ਰਿਹਾ। ਚਲੋ ਜੀ, ਹਾਂ ਓਕੇ ਜੀ, ਸਤਿ ਸ੍ਰੀ ਅਕਾਲ।
ਚੱਲ ਔ ਕੇ।